ਜੀ,
ਸਤਿ ਸ਼੍ਰੀ ਅਕਾਲ ਜੀ,
ਤੁ ਤੇ ਆਵਾਜ਼ ਨੀ ਆ ਰਦੀ ਉੱਚੀ ਬੋਲੋ ਜੀ।
ਮੈਂ ਕਿਹਾ ਜੀ ਤੁ ਤੁਸੀਂ ਠੀਕ ਹੋ?
ਹਾਂਜੀ, ਤੁਸੀਂ ਠੀਕ ਹੋ ਜੀ?
ਹਾਂਜੀ, ਘਰ ਪਰਿਵਾਰ ਸਭ ਠੀਕ ਹੈ?
ਹਾਂਜੀ,
ਹੋਰ ਤੁਸੀਂ ਕੀ ਕਰ ਰਹੇ ਸੀ? ਬਸ ਬੈਠੇ ਹੋਏ ਸੀ। ਤੁਹਾਡੇ ਵਾਲ ਬੜੇ ਸੋਹਣੇ ਹੈ, ਤੁਸੀਂ ਮੈਨੂੰ ਦੱਸੋਗੇ?
ਹਾਂਜੀ ਮੈਂ ਪਤਾ ਕੀ ਕਰ ਦਦੀ ਚਾਵਲ ਲਓ, ਨੀ ਹੁੰਦਾ ਪਿਆਜ ਮੈਂ ਪਿਆਜ ਨੂੰ ਛਿੱਲ ਲੈਂਦੀ ਹੁੰਦੀ ਹਾ ਬਰੀਕ ਬਰੀਕ ਕੱਟ ਕੇ ਨਾ ਮੈਂ ਮਿਕਸੀ ਚ ਪਾ ਲੇਦੀ ਹੁੰਦੀ ਆ।
ਅੱਛਾ ਜੀ।
ਫਿਰ ਉਹਦਾ ਪਾਣੀ ਨਿਕਲ ਜਾਂਦਾ ਹੁੰਦਾ ਫ ਫੇਰ ਉਹਦੇ ਪਾਣੀ ਨੂੰ ਮੈਂ ਲਾ ਲੈਂਦੀ ਹੁੰਦੀ ਹਾ, ਹਫ਼ਤੇ ਚ ਦੋ ਵਾਰੀ ਸਿਰ ਚ
ਅੱਛਾ ਜੀ।
ਸਿਰ ਧੋਣ ਤੋਂ ਬਾਲਾ ਤੇ ਮੈਂ ਪਾਣੀ ਪਾ ਲੈਦੀ ਹੁੰਦੀ ਹਾਂ, ਚਾਰ ਪੰਜ ਮੱਗ ਖੁਲਾ-ਖੁਲਾ ਪਾਣੀ ਪਾ ਲਓ ਸਿਰ ਤੇ, ਫਿਰ ਉਹ ਤੋਂ ਬਾਅਦ ਮੈਂ ਨਾ ਸ਼ੈਂਸ਼ਕ ਉਹ ਹੁੰਦਾ ਤ੍ਰੈਸਮੀ ਦਾ ਸ਼ੈਂਪੂ ਮਿਲਦਾ।
ਅੱਛਾ ਜੀ।
ਮੈਂ ਉਹ ਲੈਨ ਲਾ ਲਿਆਦੀ ਆ, ਫਿਰ ਪਹਿਲਾਂ ਨਾ ਮੈਂ ਸ਼ੈਂਪੂ ਲਾ ਲੈਦੀ। ਚੰਗੀ ਤਰ੍ਹਾਂ
ਠੀਕ ਹੈ ਜੀ।
ਮੈਂ ਵਾਸ਼ ਕਰਕੇ ਨਾ ਮੈਂ ਕੰਡੀਸ਼ਨਰ ਨੂੰ ਲਾ ਲੈੈਂਦੀ ਹਾਂ, ਪੰਜ ਛੇ ਮਿੰਟ
ਠੀਕ ਹੈ।
ਫਿਰ ਮੈਂ ਕੰਡਿਸ਼ਨਰ ਲਾ ਕੇ ਸਿਰ ਧੋ ਕੇ ਤੇ ਬਾਲ ਕਿੰਨੇ ਪਲੇਨ ਹੋ ਜਾਂਦੇ ਨੇ, ਸਮੂਥ ਹੋ ਜਾਂਦੇ ਨੇ, ਏਕੋ ਚਾਵਲਾ ਦਾ ਪਾਣੀ ਚਾਵਲਾਂ ਨੂੰ ਪਾਣੀ 'ਚ ਡਬੋ ਕੇ ਰੱਖ ਦੋ।
ਹਮ ਹਮ
ਚਆਂਮਚੇ ਨੂੰ ਦੋ ਦਿਨ ਬਾਅਦ ਲਾ ਲੋ ਹਫ਼ਤੇ ਚ ਦੋ ਵਾਰੀ ਲਾਓ ਉਹ ਵੀ ਵਾਲ ਬੋ ਬੜੇ ਰੱਖਦੇ ਨੇ
ਅੱਛਾ ਜੀ
ਮੈਂ ਤੁਹਾਡੀ ਸਨੈਪ ਦੇਖੀ ਸੀ। ਤੁਸੀਂ ਬਾਲ ਸਟੇਟ ਕਰਵਾਏ ਨੇਂ।
ਹਾਂਜੀ।
ਕਿੱਥੋਂ ਕਰਾਏ ਸੀ।
ਮੈਨੇ ਅੰਬਾਲੇ ਤੋਂ ਕਰਵਾਏ ਸੀ। ਮੇਰੀ ਕੋਈ ਪਾਰਲਰ ਵਾਲੀ ਹੈਗੀ ਹੇ। ਮੈਂ ਉਹਦੇ ਕੋਲੋਂ ਕਰਵਾਏ ਸੀ।
ਅੱਛਾ ਜੀ।
ਹਾਂਜੀ ਮੈਂ ਤੇ ਪਰਮਾਨੈਂਟ ਸਮੂਥਨਿੰਗ ਕਰਾਈ ਸੀ। ਮੇਰੇ ਤੇ ਤਿੰਨ ਹਜ਼ਾਰ ਰੁਪਇਆ ਲੱਗਿਆ ਸੀ। ਤਿੰਨ ਹਜ਼ਾਰ ਰੁਪਆ ਲੱਗਿਆ ਸੀ ਹਾਂਜੀ
ਤੂੰ ਕੀ ਬਣਾਇਆ।
ਹਮ ਮ ਅੱਜ ਤੇ ਅਜੇ ਅਂ ਕੁਛ ਨੀ ਬਣਾਇਆ ਅੱਜਦੇ ਮੇਰੇ ਹਸਬੈਂਡ ਕਹਿੰਦੇ ਕਿ ਅੱਜ ਅਸੀਂ ਬਾਹਰੋਂ ਕੁੱਛ ਲਿਆਵਾਂਗੇ।
ਅੱਛਾ ਜੀ।
ਨੋ ਵੱਜੇ ਆਂਗੇ ਹ ਚ
ਤੁਸੀਂ ਪਟਨਾ ਸਾਹਿਬ ਗਏ ਹੋ ਕਦੇ।
ਨ ਯਾਰੀ
ਪਟਨਾ ਸਾਹਿਬ ਗਏਹੋ।
ਹਾਂਜੀ ਗਏ ਸੀ ਜੀ। ਹਾਂਜੀ ਗਏ ਸੀ ਜੀ।
ਦਕਦੋ ਗਏ ਸੀ।
ਬਸ ਇਹ ਹੁਣ ਛੇ ਕੁ ਮਹੀਨੇ ਹੋ ਗਏ। ਤੇ ਮੱਥਾ ਟੇਕਣ ਗਏ ਸ੍ਰ ਪਟਨਾ ਹਾਂਜੀ। ਹਾਂਜੀ ਬਸ ਉੱਥੇ ਤਿੰਨ ਚਾਰ। ਗੁਰਦੁਆਰਾ ਸਾਹਿਬ ਹੈਗੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ। ਤੇ ਉਸ ਤੋਂ ਬਾਅਦ ਅਸੀਂ, ਕੀ ਕਹਿੰਦੇ ਨੇ
ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਭੈਣ ਤੁਹਾਡੀ ਆਵਾਜ਼ ਨੀ ਆ ਰਹੀ।
ਜੀ।
ਹਾਂਜੀ।
ਹਮ
ਕਿੰਨੇ ਦਿਨ ਦਾ ਤੂਰ ਸੀ ਤੁਆਡਾ ਪਟਨਾ ਸਾਹਿਬ ਦਾ।
ਅ ਸਾਨੂੰ ਸੱਤ ਕੁ ਦਿਨ ਲੱਗ ਗਏ ਸੀ ਜੀ।
ਅੱਛਾ ਜੀ।
ਹਾਂਜੀ। ਹਾਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਰਹੋ ਫੇਰ ਮੱਥਾ ਵਗੈਰਾ ਟੇਕੋ ਹੋਰ ਗੁਰਦੁਆਰੇ ਸਾਹਿਬ ਹੈਗੇ ਨੇ। ਉੱਥੇ ਵੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਅਸੀਂ ਪੰਜ ਛੇ ਦਿਨ ਲਗਾ ਕੇ ਆ ਗਏ ਫਿਰ ਵਾਪਸ ਹਾਂਜੀ।
ਸੀਗੇ ਬੱਚੇ ਨੂੰ
ਹਾਂਜੀ ਬਸ ਹੁਣੇ ਲੈ ਕੇ ਜਾ ਰਹੀ ਹਾਂ, ਉਹ ਬੱਚਾ ਕਹਿੰਦਾ ਕਿ ਮੈਨੂੰ ਪਾਰਕ ਲੈ ਕੇ ਜਾਓ। ਤੇ ਬਸ ਹੁਣੇ ਦਸ ਪੰਦਰਾਂ ਮਿੰਟ ਬਾਅਦ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਕਿਹਾ ਲੈ ਜਾਗੀ ਉਹਨੂੰ ਪਾਰਕ। ਹੁਣ ਕੁਛ ਅੱਜ ਬਾਰਿਸ਼ ਵੀ ਹੋ ਗਈ ਨਾ ਤੇ ਪਾਰਕ ਗਿੱਲਾ ਵੀ ਹੈਗਾ।
ਹਾਂਜੀ। ਹਾਂ। ਤੁਸੀਂ ਪਾਰਟੀ ਚ' ਕੀ ਕਰੋਗੇ ਫੇਰ।
ਅਸੀਂ ਜਿੰਮ ਉੱਥੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿੰਮ ਵਗੈਰਾ ਕਰ ਲਾ ਗੇ ਅਸੀਂ।
ਅੱਛਾ ਜੀ।
ਹਾਂਜੀ। ਤੇ ਉਹ ਆਪਣਾ ਖੇਡੀ ਜਾਏਗਾ। ਫੇਰ ਦੋ, ਤਿੰਨ ਚੱਕਰ ਸੈਰ ਕਰ ਲਾ ਗੇ ਅਸੀਂ।
ਅੱਛਾ ਜੀ।
ਹਾਂਜੀ। ਹੋਰ ਤੁਸੀਂ ਪਾਰਕ ਵਗੈਰਾ ਨਹੀਂ ਜਾਂਦੇ?
ਠੀਕ ਹੈ ਐਵੇ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ।
ਮੈਂ ਕਿਹਾ ਜੀ ਤੁਸੀਂ ਪਾਰਕ ਵਗੈਰਾ ਨਹੀਂ ਜਾਂਦੇ?
ਹਾਂਜੀ।
ਪਾਰਕ ਨਹੀਂ ਜਾਂਦੇ ਤੁਸੀਂ?
ਨਾ ਜੀ ਨਾ ਮੀਂਹ ਬਹੁਤ ਪੈ ਗਿਆ ਅੱਜ ਸਾਡੇ।
ਅੱਛਾ ਜੀ, ਅੱਛਾ।
ਅੱਗੇ ਰੋਜ਼ ਜਾਂ ਚ' ਮੀਂਹ ਪੈ ਰਹੇ ਆ।
ਅੱਛਾ ਜੀ। ਹੋਰ ਦੱਸੋ ਤੁਸੀਂ?
ਛੋਲੇ ਕਿਵੇਂ ਬਣਾਂਦੇ ਹੋ ਮੈਨੂੰ ਕਿਸੇ ਨੇ ਦੱਸਿਆ ਸੀ ਤੁਸੀਂ ਛੋਲੇ ਬਹੁਤ ਵਧੀਆ ਬਣਾਂਦੇ ਹੋ।
ਬਸ ਭੈਣ ਜੀ ਛੋਲੇ, ਕੀ ਕਹਿੰਦੇ ਨੇ। ਛੋਲਿਆਂ ਨੂੰ ਪਹਿਲੇ ਨਾ ਪੰਜ- ਸੱਤ ਘੰਟੇ ਭਿਗੋ ਕੇ ਰੱਖਦੀ ਹਾਂ। ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ ਉਹਨਾਂ ਨੂੰ ਥੋੜੇ ਅੱਗੇ ਸੁੱਕੇ ਬਣਾਉਣੇ ਆ। ਪਹਿਲੇ ਉਹ ਬਾਹਰ ਲੈਂਦੇ ਆ।
ਅੱਛਾ ਜੀ।
ਉਬਾਲਣ ਹਾਂਜੀ। ਉਬਾਲਣ ਤੋਂ ਬਾਅਦ ਕੀ ਕਹਿੰਦੇ ਨੇ ਉਹ ਹਮ, ਥੋੜ੍ਹੀ ਦੇਰ ਉਬਲ ਜਾਂਦੇ ਆ ਤੇ ਪਿਆਜ, ਟਮਾਟਰ ਹੋਰ ਲਸਣ, ਅਦਰਕ ਸਭ ਕੁਛ ਕੱਟ ਕੇ
ਅੱਛਾ।
ਤੇ ਉਹਦਾ ਤੜਕਾ ਲਗਾ ਦਿਨੀ ਆ। ਟਮਾਟਰ ਪਾ ਕੇ ਉਹਦੇ ਵਿੱਚ ਤੇ ਪੰਜ- ਦਸ ਸੀਟੀਆਂ ਆ ਜਾਂਦੀਆਂ ਨੇ। ਫੇਰ ਉਹਨਾਂ ਨੂੰ ਰਾੜ ਲੈਨੀ ਆ ਚੰਗੀ ਤਰ੍ਹਾਂ। ਰੜਨ ਤੋਂ ਬਾਅਦ, ਕੀ ਕਹਿੰਦੇ ਨੇ, ਉਸ ਤੋਂ ਬਾਦ ਥੋੜਾ ਹੋਰ ਪਾਣੀ ਪਾ ਦਿੰਣੀ ਆਂ, ਤਰੀ ਬਣ ਜਾਂਦੀ ਏ। ਫੇਰ ਅ ਛੋਲੇ ਤਿਆਰ ਹੋ ਜਾਂਦੇ ਨੇ ਸਾਡੇ। ਹਾਂਜੀ।
ਤ ਬੱਚਾ ਸਕੂਲ ਕੇੜੇ ਚ' ਪੜ੍ਹਦਾ?
ਮੇਰਾ ਬੇਟਾ ਤੇ ਆਰਮੀ ਪਬਲਿਕ ਸਕੂਲ 'ਚ ਪੜ੍ਹਦਾ।
ਅੱਛਾ, ਤਹਾਡੇ ਘਰੇ ਡੋਰੀ ਹੈਗਾ?
ਹਾਂਜੀ ਹੈਗਾ ਸੀ, ਪੈਲੇ। ਬਿਮਾਰ ਹੋ ਗਿਆ ਸੀ ਕਾਫੀ, ਫੇਰ ਅਸੀਂ ਔਨੂੰ ਕੀ ਕੈੰਦੇ ਨੇ, ਓਹਦੀ ਡੈਥ ਹੋ ਗਈ। ਫੇਰ ਅਸੀਂ ਦੁਬਾਰਾ ਫੇਰ ਲੈ ਕੇ ਆਏ ਸੀ। ਤੇ ਔ ਛੋਟਾ ਸੀ। ਤੇ ਮੇਰਾ ਬੇਟਾ ਛੋਟਾ ਸੀ, ਉਸ ਟੈਮ। ਫੇਰ ਅਸੀਂ ਔਨੂੰ ਛੱਡ ਆਏ ਸੀ। ਦੇਤਾ ਸੀ ਫੇਰ ਕਿਸੇ ਨੂੰ। ਐਨਾ ਯਾ ਬੱਚਿਆਂ ਨੂੰ ਸਾਂਭ ਸਕਦੇ ਆਂ, ਹਾਂਜੀ।
ਹਾਂਜੀ।
ਤੇ ਯਾ ਡੋਗੀ ਨੂੰ ਸਾਂਭ ਲੋ ਯਾ ਬੱਚੇ ਨੂੰ ਸਾਂਭ ਲੋ। ਤਵਾਡੇ ਕੋਲ ਤੇ ਗੱਦੀ ਸੀ ਜੀ, ਗੱਦੀ ਵੀ ਸੀ। ਪਮੇਰੀਅਨ ਵੀ ਸੀ, ਦੋ-ਤਿੰਨ ਡੋਗੀ ਸੀ ਸਾਡੇ ਕੋਲ ਤਾਂ।
ਅੱਛਾ ਜੀ।
ਹਾਂਜੀ ਹੋਰ, ਤੁਸੀਂ ਕਿੱਥੇ ਘੁੰਮਣ ਨੀ ਗਏ?
ਨਾਂਜੀ।
ਤਾੱਡੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਸੈਬ ਹੈਗਾ। ਓਹ ਕਿੰਨੀ ਕੁ ਦੂਰ ਹੈ? ਤੁਸੀਂ ਕਿਵੇਂ ਜਾਂਦੇ ਔ?
ਅਸੀਂ ਗੱਡੀ ਚ ਜਾਂਣੇ ਹੁੰਣੇ ਆਂ ਫੇਰ।
ਅੱਛਾ। ਫੇਰ ਲੰਗਰ ਪਵਾ ਕੇ, ਲੰਗਰ ਵੀ ਛੱਕ ਕੇ ਆਦੇ ਔ?
ਹਾਂਜੀ।
ਅੱਛਾ। ਹੋਰ ਦੱਸੋ, ਤੁਸੀਂ?
ਤੁਸੀਂ ਜਦੋਂ ਅੰਬਾਲੇ ਜਾਂਣੇ ਹੁੰਣੇ, ਥੋ ਤੁਸੀਂ ਕਿੜੇ ਗੁਰਦੁਆਰੇ ਜਾਂਣੇ ਹੁੰਣੋ ਔ ਬਾਲੇ?
ਅੰਬਾਲੇ ਅਸੀ ਪੰਜੋਖੜਾ ਸੈਬ ਸ਼੍ਰੀ ਹਰਿਕ੍ਰਿਸ਼ਨ ਸੈਬ ਜੀ ਦਾ ਗੁਰਦੁਆਰਾ ਸੈਬ ਹੈਗਾ। ਅਸੀਂ ਔਥੇ ਮੱਥਾ ਟੇਕਣ ਜ਼ਰੂਰ ਜਾਂਣੇ ਆਂ। ਬਹੌਤ ਗੁਰਦੁਆਰਾ ਸੈਬ ਬੌਤ ਸੋਹਣਾ ਏ, ਓਹ ਵੀ ਤੇ ਨਾਲੇ ਅਸੀਂ ਔਥੇ ਮੱਥਾ ਟੇਕ ਕੇ ਆਣੇ ਆਂ, ਕਿਉਂਕਿ ਓਹ ਇਤਿਹਾਸਿਕ ਗੁਰਦੁਆਰਾ ਸੈਬ ਏ।
ਹਾਂਜੀ।
ਹਾਂਜੀ। ਤੇ ਅਸੀਂ ਔਥੇ ਮੱਥਾ ਟੇਕ ਕੇ, ਲੰਗਰ ਛੱਕ ਕੇ ਫੇਰ ਉਸ ਤੋਂ ਬਾਦ ਥੋੜ੍ਹੀ ਦੇਰ ਗੁਰਦੁਆਰਾ ਸੈਬ ਬੈਠੇ ਰੈਣ ਤੇ ਆਂ, ਬੌਤ ਸ਼ਾਂਤੀ ਮਿਲਦੀ ਏ ਗੁਰਦੁਆਰਾ ਸੈਬ ਬੈਠ ਕੇ। ਥੋੜ੍ਹੀ ਦੇਰ ਸ਼ਬਦ ਕੀਰਤਨ ਸੁਣੋ, ਪਾਠ ਕਰੋ। ਤੇ ਓਸ ਤੋਂ ਬਾਦ ਫੇਰ ਅਸੀਂ ਰਸਤੇ ਚ ਫੇਰ ਪਾਰਕ ਵਗੈਰਾ ਚਲੇ ਜਾਂਣੇ ਆਂ।
ਹਾਜੀ।
ਹਾਏ ਹੋਰ, ਤੁਸੀਂ ਸਬਜ਼ੀ ਵਗੈਰਾ ਬਣਾ ਲੀ?
ਨਾਂਜੀ। ਜਿੱਤਾ ਬਸ ਮੈਂ ਤੇ ਵੈਸੇ
ਅੱਛਾ ਜੀ।
ਅੱਜ ਤੁਸੀਂ ਕੀ ਬਾਯੈ?
ਅਸੀਂ ਤੇ ਅੱਜ ਅਜੇ ਕੁਛ ਨੀ ਬਣਾਯਾ ਬਸ ਹੁਣ, ਦਾਲ ਵਗੈਰਾ ਬਣਾਵਾਂਗੀ। ਓਹਦੀ ਹੋਣ ਤਿਆਰੀ ਕਰਾਂਗੀ, ਬੇਟੇ ਨੂੰ ਪੜਾ ਅਸੀਂ ਵੀ ਜੀ ਅੱਜ਼ ਉਹ ਕੀ ਕਹਿੰਦੇ ਛੋਲਿਆਂ ਦੀ ਦਾਲ ਬਣਾਵਾਂਗੇ।
ਉਹ ਕਿਵੇਂ ਬਣਾਉਗੇ।
ਬਸ ਛੋਲਿਆਂ ਦੀ ਦਾਲ ਅਸੀਂ ਉਬਾਲਣੀ ਰੱਖਾਂਗੇ। ਉਸ ਤੋਂ ਬਾਅਦ ਪਿਆਜ਼ ਟਮਾਟਰ। ਲਸਣ ਅਦਰਕ ਕਟਾਂਗੀ ਮਿਰਚਾਂ। ਤੇ ਜਦੋਂ ਦਾਲ ਉਬਲ ਜਾਏਂਗੀ। ਤੇ ਉਸ ਤੋਂ ਬਾਅਦ ਉਹਨੂੰ ਕੀ ਕਹਿੰਦੇ ਨੇਂ ਤੇਲ ਪਾਵਾਂਗੀ। ਤੇ ਉਹਦੇ ਵਿੱਚ ਪਹਿਲੇ ਲਸਣ ਜ਼ੀਰਾ ਪਾਵਾਂਗੀ। ਫ਼ਿਰ ਉਹਦੇ ਵਿੱਚ ਥੋੜ੍ਹੀ ਜਿਹੀ ਕਸਤੂਰੀ ਮੇਥੀ ਪਾਵਾਂਗੀ। ਫ਼ਿਰ ਉਸ ਤੋਂ ਬਾਅਦ ਹਾਂਜੀ, ਫ਼ਿਰ ਉਸ ਤੋਂ ਬਾਅਦ ਲਸਣ ਪਾ ਕੇ ਫ਼ਿਰ ਪਿਆਜ਼ ਪਿਆਜ਼ ਪਾ ਕੇ। ਤੇ ਚੰਗੀ ਤਰ੍ਹਾਂ ਭੁੰਨ ਕੇ। ਫ਼ਿਰ ਟਮਾਟਰ ਬੀਟ ਕਰਕੇ ਪਾ ਦਾਂਗੀ। ਮੈਂ ਤੇ ਟਮਾਟਰ ਬੀਟ ਕਢਕੇ ਪਾਂਨੀ ਆ। ਦੂਜੀ ਤਰਿਆ ਟਮਾਟਰ ਪਾਓ ਨਾ। ਉਹ ਖ਼ੜੇ ਖ਼ੜੇ ਹੀ ਰਹਿੰਦੇਂ ਨੇਂ ਬੀਟ ਕੀਤੇ ਹੋਏ ਟਮਾਟਰ ਘੁੱਲ ਜਾਂਦੇ ਨੇਂ।
ਹਾਂਜੀ, ਹਾਂ।
ਹਾਂ।
ਠੀਕ ਆ ਜੀ। ਚੰਗਾ ਜੀ ਸਸਰੀ ਆ ਅਕਾਲ ਜੀ।
ਸਤਿ ਸ਼੍ਰੀ ਅਕਾਲ।